ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਏ? ਹਾਂਜੀ ਸਾਡਾ ਵੀ ਠੀਕ। ਵਧੀਆ ਹੋਰ? ਹਾਂਜੀ-ਹਾਂਜੀ ਸਭ ਵਧੀਆ ਠੀਕ ਠਾਕ ਕੀ, ਹਾਂਜੀ ਠੀਕ, ਕੀ ਕਰਦੇ ਪਏ?
ਕੁਛ ਨੀ, ਰੋਟੀ ਬਣਾ ਕੇ ਅਟੇ ਆ।
ਅੱਛਾ, ਮੈਂ ਵੀ ਬਸ ਰੋਟੀ ਬਣਾ ਕੇ ਈ ਹਟੀ ਆ। ਸਾਰੀ ਦਿਆੜੀ ਤੇ ਕੰਮ ਮੁੱਕਦੇ ਈ ਨਈ ਏ, ਜਿੰਨੇ ਮਰਜ਼ੀ ਕਰੀ ਜਾਓ।
ਸਾਰੀ ਦਿਆੜੀ, ਇੱਕ ਕੰਮ ਮੁਕਾਓ, ਹੁਣੇ ਪੜਾ ਕੇ ਹਟੀ ਆਂ, ਪੜਾ ਕੇ ਹਟੀ ਆਂ, ਹੁਣ ਰੋਟੀ ਬਣਾਉਣੀ ਹੁਣ ਰੋਟੀ, ਬਣਾ ਕੇ ਬਸ ਦੋ ਬੈਠੀ ਆ, ਦੋ ਮਿੰਟ।
ਮੈਂ ਬਸ ਏਦਾਂ ਈ ਕੋਲ ਕੀ ਤੀ ਸੀ, ਤੁਆਨੂੰ ਯਾਦ ਕੀਤਾ ਮੈ ਅਜ, ਮੈ ਕੇਆ ਚੱਲ ਕੋਲ ਕਰੀਏ, ਪੁੱਛੀਏ ਗਏ ਛੁ ਟੀਆਂ ਹੈਗੀਆਂ ਨੇ, ਕਿਤੇ ਜਾਣ ਦਾ ਹੈ ਕੋਈ ਟੂਰ?
ਹਾਂਜੀ-ਹਾਂਜੀ ਜਾਣਾ ਏ? ਬਨਾ ਲੋ।
ਬੱਚੇ ਬੜੇ ਮਗਰ ਪਏ ਹੋਏ ਨੇ, ਚਲੋ-ਚਲੋ-ਚੱਲੋ ਛੁੱਟੀਆਂ ਏ। ਖਤਮ ਹੋਣ ਵਾਲੀਆਂ ਨੇ, ਕਿਧਰੇ ਗਏ ਨਈ ਨਾ ਇਸ ਵਾਰੀ, ਬਸ ਬੱਚੇ ਮਗਰ ਪਏ ਹੋਏ ਨੇ, ਵੀ ਚੱਲੋ ਕਿਧਰੇ, ਲੈ ਜਾਓ, ਹਾਂ। ਔਹੀ ਨਾ। ਕੱਲੇ ਜਾਇਆ ਨਹੀ ਜਾਦਾ, ਕਲੇ ਤੇ ਮਜ਼ਾ ਨਈ ਆਂਦਾ, ਬੱਚਿਆਂ ਨੂੰ ਲੈ ਕੇ ਕੱਲੇ ਕਿੱਥੇ ਚਲਾ ਜਾਏ ਬੰਦਾ? ਤੇ ਜੇ ਹਾਂ, ਜੇ ਆਪਣੇ ਕਾਰਵਾਲੇਆਂ ਨੂੰ ਕਹੀਏ, ਉਹਨਾਂ ਨੂੰ ਕੰਮ ਹੈੈਗੇ ਨੇ। ਉਹ ਜਾ ਕੇ ਰਾਜ਼ੀ ਨਹੀਂ ਹਜੇ ਤੇ।
ਹਾਂਜੀ-ਹਾਂਜੀ, ਬਸ ਕੀ ਕੇਂਦਾ, ਮੇਰੇ ਵੀ ਬੱਚੇ ਬੜੇ ਮਗਰ ਪੈਂਦੇ ਨੇ, ਮੈਂ ਕਿਆ ਕਿਦੇ ਨਾਲ ਜਾਵਾਂ, ਕੱਲੀ ਬੱਚੇ ਨੇ, ਛੋਟੀ ਗੁਡੀਆ ਐ। ਕਿੱਥੇ ਲੈ ਜਾ? ਰੋਜ਼ ਕਹਿੰਦਾ ਮੰਮਾ ਮੈਨੂੰ ਲੈ ਜਾਓ, ਮੈਂ ਲੈ ਜਾਓ। ਐਸੇ ਬਾਨੇ ਮੇਰੇ ਬੱਚੇ ਵੀ ਕੁਮ ਆਣਗੇ।
ਹਾਂਜੀ ਚਲੋ ਠੀਕ ਏ, ਕੋਈ ਨੀ ਬਣਾਨੇ ਆ ਕਿਧਰੇ ਪਆੜੀ ਇਲਾ ਕੇ ਵਲ ਜਾਣ ਦਾ ਬਣਾਣੇ ਆ ਕਿਧਰੇ, ਦੋ ਕੁ ਦਿਨਾਂ ਤੱਕਨ। ਫੇਰ ਦੱਸਦੀ ਆ ਤੁਆਨੂੰ। ਫਿਰ ਮੈਂ ਤੁਆਨੂੰ ਕਾਲ ਕਰਾਂਗੀ, ਫੇਰ ਤੁਸੀਂ ਵੀ ਦੱਸ ਦੇਣਾ ਮੈਨੂੰ, ਹਾਂ।
ਪ੍ਰੋਗਰਾਮ ਬਣਿਆ ਨਾ, ਮੈਨੂੰ ਦੱਸ ਦੇਣਾ।
ਹਾਂਜੀ, ਕੋਈ ਨੀ ਅਸੀ ਇਕਠੇ ਹੀ ਸਲਾਹ ਬਣਾਵਾਂਗੇ, ਇਕਠੇ ਹੀ ਘੁੰਮ ਫਿਰ ਲਵਾਂਗੇ, ਪਤਾ ਫਿਰ ਕਠਿਆਂ ਨਾਲ ਜ਼ਿਆਦਾ ਮਜ਼ਾ ਆਂਦਾ ਏ। ਕਲੇ ਤੇ ਮਜ਼ਾ ਹੀ ਨਹੀ ਆਂਦਾ ਘੁੰਮਣ ਫਿਰਨ ਦਾ ਵੀ, ਹਾਂ। ਘੁੰਮ ਲਾਂਗੇ, ਥੋੜਾ ਉਹ ਹੋ ਜਾਂਦਾ ਏ, ਸ ਹਾਂ ਸਾਥ। ਸਾਥ ਦੇ ਨਾਲ ਬੰਦਾ ਚਲੇ ਜਾਂਦਾ ਏ, ਓਦਾਂ ਕਿਥੇ ਕਲੇ ਨਹੀ ਜਾਇਆ ਜਾਂਦਾ।
ਹਾਂਜੀ-ਹਾਂਜੀ ਇਕਲੇ ਤੇ ਨਈ ਜਾਇਆ ਜਾਂਦਾ, ਕੋਈ ਨਈ ਤੁਸੀ ਬਣਾ ਲੋ।
ਬਣਾ ਲੋ। ਹਾਂ ਦੇਖਣੇ ਆ ਅਜ ਡਿਸਾਈਡ ਕਰਨੇ ਆ ਬੇ- ਬੱਚਿਆਂ ਨੂੰ ਪੁੱਛਣੇ ਹਾਂ ਕਿਥੇ ਜਾਣ ਦਾ ਪਲੈਨ ਕਰੀਏ ਅਤੇ ਫਿਰ ਮੈਂ ਤੁਹਾਨੂੰ ਕੋਲ ਕਰਾਂਗੀ ਫਿਰ ਉਥੇ ਦੀ ਫਿਰ ਇਕਠੀ ਟਿਕਟਾਂ ਬੁੱਕ ਕਰਾ ਲਵਾਂਗੇ ਹਾਂ ਹਾਂਜੀ- ਹਾਂਜੀ ਕੋਈ ਨੀ ਦੱਸਾਂ ਹਾਂਜੀ ਉਹ ਤੇ ਦੱਸਾਂਗੇ ਅਸੀ ਪਹਿਲੇ ਹਾਂਜੀ ਹਾਂ ਉਹੀ ਨਾ ਫੇਰ ਮੈਨੂੰ ਵੀ ਮੈ ਵੀ ਥੋੜ੍ਹਾ ਕਰਨਾ ਨਾ ਮੈਨੂੰ ਵੀ ਫਿਰ ਥੋੜ੍ਹੀ ਮਾਰਕੀਟ ਜਾਣਾ ਪਵੇਗਾ ਕੁਛ ਖਾਣ ਪੀਣ ਦਾ ਸਮਾਨ ਬੱਚਿਆਂ ਦਾ ਕੁਛ ਹੋਰ ਅਟਰ੍ਰੰ ਅਟਰਮ ਕੁਛ- ਕੁਛ ਹੋਰ ਵੀ ਚੀਜ਼ਾਂ ਜ਼ਰੂਰੀ ਚਾਹੀਦੀਆਂ ਹੁੰਦੀਆਂ ਨੇ ਉਹ ਵੀ ਲਿਆਉਣੀਆਂ ਪੈਂਦੀਆਂ ਨੇ ਫਿਰ ਪਹਿਲੇ ਫੇਰ ਕਿਤੇ ਬਾਹਰ ਜਾਇਆ ਜਾਂਦਾ ਏ ਅਤੇ ਇੱਦਾਂ ਥੋੜ੍ਹੀ
ਹਾਂਜੀਜੀ
ਦਾ ਉਠ ਕੇ ਚਲਾ ਜਾਏਦਾ ਸੋ ਉਹ ਚੀਜ਼ਾਂ ਲਿਆਓ ਪਹਿਲੇ ਤੇ ਫੇਰ ਜਾਓ
ਹਾਂਜੀ ਉਹ ਤੇ ਹੈ। ਹੀ ਹੈ। ਸੋ ਉਹ ਚੀਜ਼ ਬੱਚੇ ਨਾਲ ਕਿਨੀ ਚੀਜ਼ ਚਾਹੀਦੀ ਬੱਚਿਆਂ ਨਾਲ ਖਾਣ ਦੀ ਵੀ ਚੀਜ਼ ਚਾਹੀਦੀ ਹੈ। ਪਹਿਲੇ ਤੇ ਕੱਪੜੇ ਹੀ ਲਿਆਣੇ ਪੈਂਦੇ ਨੇ
ਬੱਚਿਆਂ ਦਾ ਤੇ ਮੂੰਹ ਹਿਲਦਾ ਲੈ ਜੋ ਅਤੇ ਮੈਂ ਥੋੜ੍ਹ ਪਤਾ ਹੈ। ਬਈ ਕਿਨੀਆਂ ਜ਼ਰੂਰਤ ਦੀਆਂ ਚੀਜ਼ਾਂ ਵੀ ਚਾਹੀਦੀਆਂ ਨੇ ਪਹਿਲੇ ਤੇ ਪਹਿਲੇ ਤੇ ਘਰੋ ਹੀ ਤੋਰਨਾਏ ਤੇ ਇਹ ਚੀਜਾ ਕਿਨੀਆਂ ਚਾਹੀਦੀਆਂ ਨੇ ਕਦੀ ਇਹ ਹੈਨੀ ਉਹ ਲੈਏ ਉਹ ਲੈਈਏ
ਹੋਰ ਅਜ ਕਲ ਫਿਰ ਭੀੜਾਂ ਵੀ ਬਣੀਆਂ ਨੇ ਬੱਚਿਆਂ ਦੀ ਛੁੱਟੀਆਂ ਚਲਦੀ ਤੇ ਬਹੁਤ ਰਸ਼ ਚੱਲਦਾ ਪਿਆ ਵੀ
ਦੇ ਵਿਚ ਤੇ ਹਰ ਨਾ ਹਰ ਕੋਈ ਕਿਧਰੇ ਨਾ ਕਿਧਰੇ ਟੂਰ ਬਣਾਇਆ ਹਰ ਕਿਸੇ ਨੂੰ ਕੋਈ ਕਿਤੇ ਗਿਆ ਦੈ ਕੋਈ ਕਿਤੇ ਗਿਆ ਦੈ ਬਸ ਏਦਾਂ ਹੀ
ਕੋਈ ਅੰਬਰਸਰ ਗਿਆ ਦਾ ਵਾ ਕੋਈ ਦੇਹਰਾਦੂਨ ਗਿਆ ਦੈ ਕੋਈ ਮੋਹਾਲੀ ਗਿਆ ਬਸ ਏਦਾਂ ਹੀ ਗਏ ਹੋਏ ਨੇ ਸਭ ਪਾਸੇ ਪਹਾੜੀ ਇਲਾਕਿਆਂ ਚ ਜ਼ਿਆਦਾ ਭੀੜ ਜਾ ਨੇਿਆ
ਪਹਾੜੀ ਇਲਾਕੇ ਚ ਕਿਉਂਕਿ ਗਰਮੀਆਂ ਦੇ ਵਿੱਚ ਨਾ ਲੋਕੀ ਜ਼ਿਆਦਾ ਪਹਾੜੀ ਇਲਾਕੇ ਠੰਡਾ ਇਲਾਕਾ ਲੱਭਦੇ ਨੇ ਬ ਠੰਡੇ ਇਲਾਕੇ ਜਾਈਏ ਇਹਂ ਗੱਲ ਐ ਹਾਂ। ਹੋਰ ਠੰਡਾ ਮੌਸਮ ਵੇਖੀਏ। ਕਿਤੇ ਪਰ ਹੈ ਕੀ ਏ? ਠੰਡਾ ਮੌਸਮ ਚਾਰ ਦਿਨ ਠੰਡ ਖਾ ਆਵਾਂਗੇ ਆਣਾ ਤੇ ਫੇਰ ਘਰ ਈ ਗਰਮੀ ਦੇ ਵਿੱਚ ਐ‌ ਨੀ ਨਾ ਪਤਾ
ਹੂੰ ਬੱਚਿਆਂ ਨੂੰ ਸ਼ੌਕ ਹੈ ਬਸ ਘੁੰਮਣਾ ਛੁੱਟੀਆਂ ਪੈ ਗਈਆਂ ਸੀ ਘੁੰਮਣਾ
ਕਿ ਸਾਨੂੰ ਕਿਤੇ ਲੈ ਕੇ ਨਹੀ ਗਏ ਵੀ ਸਾਨੂੰ ਘੁੰਮਾਇਆ ਨਹੀ ਐਂ ਹੁੰਦਾ ਹੈਗਾ
ਬੱਚੇ ਵੀ ਆਪਣੀ ਤਤੇ ਸਾਰੇ ਸਾਲ ਪੜ੍ਹਦੇ ਨੇ ਕਹਿਦੇ ਨੇ ਇਹੀ ਤਾਂ ਚਾਰ ਛੁੱਟੀਆਂ ਹੁੰਦੀ ਜਨਵਰੀ ਵਿਚ ਵੀ ਸਾਨੂੰ ਨਹੀ ਲੈ ਕੇ ਜਾਣਗੇ
ਨਾ ਕਹਿੰਦਾ ਵੀ ਚਲੇ ਜਾਈਏ ਕਿਤੇ ਬਸ ਹੋਰ ਕੀ ਹਾਂ ਨਾਲੇ ਪੇਕੇ ਵਿਚ ਹੋਏ ਤੇ ਫੇਰ ਕਿੱਥੇ ਬੰਦਾ ਜਾਏ ਹੋਰ ਵੀ ਕਿਥੇ ਜਾਣ ਨਾਨਕੇ ਜਾਏ ਤੇ ਬੰਦਾ ਤਾਂ ਵੀ ਇਹਦੇ ਨਾਨਕੇ ਕੋਲ ਹੋਣ ਤਾਂ ਵੀ ਹੈ।
ਹਾਂਜੀ- ਹਾਂਜੀ ਇਹ ਤੇ ਹੈ। ਹੀ ਹੈ।
ਜੇ ਨਾਨੀ ਘਰ ਹੋਏ ਕੋਲ ਨਾਨੀ ਘਰ ਹੋਏ ਤੇ ਫੇਰ ਬੰਦਾ ਬੱਚਿਆਂ ਨੂੰ ਵੀ ਹੁੰਦਾ ਨਾਨੀ ਇਥੇ ਹੀ ਤਾਂ ਹੁੰਦੀ ਕੋਲ ਤੇ ਜਾਏ ਕਿਤੇ ਬੰਦਾ ਬਾਹਰ ਘੁੰਮਣ ਜਾਣਾ ਚਲੋ ਕੋਈ ਨੀ ਮੈਂ ਬਣਾਨੀ ਸ ਸਲਾਹ ਤਾਂ ਮੈਂ ਤਾਨੂੰ ਕੋਲ ਕਰਾਂਗੀ ਤਾਨੂੰ ਦੱਸ ਦਾਂਗੀ ਜੋ ਸਲਾਹ ਸਾਡੀ ਹੋਏਗੀ ਹਨਾ ਬਈ ਫਿਰ ਇਕੱਠੇ ਚਲੇ ਜਾਵਾਂਗੇ ਹਾਂ ਮਜ਼ਾ ਵੀ ਆਏਗਾ ਹਾਂਜੀ ਹਾਂਜੀ ਕੁਛ ਤੁਸੀਂ ਲੈ ਲੈਣਾ ਸਮਾਨ ਕੁਛ ਮੈਂ ਲੈ ਲਾਂਗੀ ਬੱਚਿਆਂ ਦਾ ਰਲ ਮਿਲ ਕੇ ਕਰ ਲਉ ਗੇ ਨਾ ਹੋ ਥੋੜਾ ਥੋੜਾ ਹਾਂ ਹਾਂ ਹਾਂ ਨਹੀਂ ਉਹ ਲਿਸਟ ਲਿਸਟ ਬਣਾ ਲਾਂਗੇ ਨਾ ਆਪਾਂ ਤੇ ਫਿਰ ਦੇਖ ਲਾਂਗੇ। ਕਿ ਜੋ ਥੋੜੀ ਚੀਜ਼ਾਂ ਮੈਂ ਰੱਖ ਲੈ ਲਾਂਗੀ ਕੁਛ ਮੈਂ ਖਰੀਦ ਲਾਂਗੀ ਕੁਛ ਤੁਸੀਂ ਖਰੀਦ ਲੈਣਾ ਬਸ। ਹਾਂ ਬਾਕੀ ਤੇ ਜ਼ਰੂਰਤ ਦਾ ਸਮਾਨ ਦੇਖ ਲੈਣਾ। ਜੋ ਤੁਹਾਨੂੰ ਚਾਹੀਦੈ ਓ ਤੁਹਾਨੂੰ ਪਤਾ ਏ। ਜੋ ਮੈਨੂੰ ਚਾਹੀਦਾ ਹੋਏਗਾ, ਮੈਨੂੰ ਪਤਾ ਹੋਏਗਾ ਉਹ ਤੇ ਅਸੀਂ ਆਪਣਾ- ਆਪਣਾ ਹੀ ਲੈਣੈ। ਥੋੜਾ ਖਾਣ- ਪੀਣ ਦਾ ਹੋ। ਜਾਂਦਾ ਬੱਚਿਆਂ ਦਾ ਵੀ ਚਲੋ ਲੈ ਲਾਂਗੇ ਇਕੱਠਾ ਰਲ ਮਿਲ ਕੇ
ਹਾਂਜੀ-ਹਾਂਜੀ ਹਾਂ ਇੱਦਾਂ ਦੇ ਲਾਂਗੇ।
ਹਾਂਜੀ-ਹਾਂਜੀ ਚਲੋ ਦੱਸਾਂਗੀ। ਫਿਰ ਮੈਂ ਤੁਹਾਨੂੰ ਕੋਲ ਕਰਾਂਗੀ ਫਿਰ ਆਪਾਂ ਕ ਇਕੱਠੇ ਹੀ ਬਣਾ ਲਵਾਂਗੇ, ਰਜਿਸਟ੍ਰੇਸ਼ਨ ਕਰਵਾ ਲਾਂਗੇ। ਹਾਂ ਬਾਏ ਟ੍ਰੇਨ ਦੀ ਕਰਵਾ ਲਾਂਗੇ, ਜਿਸ ਹਿਸਾਬ ਨਾਲ ਫੇਰ- ਕਿਹੜੇ ਟਾਈਮ ਤੇ ਜਾਣਾ ਹੋਏਗਾ। ਨਾਲੇ ਟ੍ਰੇਨ ਦਾ ਵੀ ਦੇਖਣਾ ਪੈਣਾ ਪਹਿਲੇ ਰਿਜ਼ਰਵ ਦਾ ਵੀ ਬੁਕਿੰਗ ਹੁੰ ਹੁੰਦੀ ਏ ਜਾਂ ਨਹੀਂ ਹੁੰਦੀ, ਬੁਕਿੰਗਾਂ ਦਾ ਵੀ ਦੇਖਣਾ ਪੈਣਾ ਪਹਿਲੇ ਤਾਂਸੀ। ਸੀਟਾਂ ਮਿਲਦੀਆਂ ਨਈ ਮਿਲਦੀਆਂ। ਕਿਉਂਕਿ ਅੱਜ-ਕੱਲ੍ਹ ਭੀੜਾਂ ਬਹੁਤ ਨੇ ਗੱਡੀਆਂ ਚ ਸਭ-ਸਭ ਜਾਂਦੇ ਪਏ ਨੇ ਘੁੰਮਣ ਫਿਰਨ ਤੇ ਕੁਛ ਵੇਟਿੰਗ ਚ ਵੀ ਆਂਦੀਆਂ ਪਈਆਂ ਨੇ ਸੀਟਾਂ ਤਾਂ ਕਰਕੇ ਦੇਖਣਾ ਪੈਣਾ। ਜਦੋਂ ਵੇਟਿੰਗ ਚ ਨਾ-ਨਾ ਹੋਣਗੀਆਂ। ਜਦੋਂ ਪ੍ਰੋਪਰ ਮਿਲ ਜਾਣਗੀਆਂ ਸੀਟਾਂ ਫੇਰ ਓਸ ਦਿਨ ਦੀ ਸਲਾਹ ਬਣਾ ਲਾਗੀ ਮੈਂ ਕਵਾਂਗੀ। ਆਪਣੇ ਬੇਟੇ ਨੂੰ ਵੀ ਦੇਖ ਕੁਛ ਰਿਸਰਚ ਕਰਕੇ ਟ੍ਰੇਨ ਦੀ ਹਾਂ ਪਹਿਲੇ ਦੇਖ ਲਈਏ ਜਾਣਾ ਕਿ ਕਿੱਥੇ ਹੈ ਬਣਾ ਲਈਏ ਪ੍ਰੋਗਰਾਮ ਵੀ ਜਾਣਾ ਕਿੱਥੇ ਆ ਆਪਾਂ। ਜਾਵਾਂਗੇ ਤੇ ਕੋਈ ਪਹਾੜੀ ਇਲਾਕੇ ਕਿ ਜੀ ਜਾਵਾਂਗੇ। ਨਹੀਂ?
ਹਾਂਜੀ ਹਾਂਜੀ। ਪਹਾੜੀ ਇਲਾਕੇ ਮਜ਼ਾ ਆਉਂਦਾ ਪਹਾੜੀ ਇਲਾਕੇ ਚ ਬੱਚੇ ਖੁਸ਼ ਹੁੰਦੇ ਨੇ।
ਖੁਸ਼ ਹੋ ਜਾਣਗੇ। ਹੋਰ ਕੁਛ ਵ
ਰਹਿੰਦੇ।
ਜਾਂਦਾ ਹੀ ਰਹਿੰਦਾ ਨੇ ਉਹ ਹੀ ਹਾਂ ਬੋਰ ਹੋ ਗਏਦੇ ਨੇ ਨਾਨੀ ਘਰ ਜਾ ਜਾ ਕੇ। ਕੁਛ ਬੱਚੇ ਚਾਹੁੰਦੇ ਨੇ ਵੀ ਅਸੀਂ ਕੁਛ ਅਲੱਗ ਆਊਟਿੰਗ ਕਰੀਏ।
ਹਾਂ ਬਸ ਅਲੱਗ ਜਿਹੀ ਚੀਜ਼ ਦੇਖਣ ਜਾਈਏ। ਹਾਂਜੀ ਹਾਂਜੀ।
ਚਲੋ ਦੇਖਦੇ ਹਾਂ ਕੋਈ ਨੀ। ਮਨਾਉਦੇ ਹਾਂ ਆਪਾਂ ਪ੍ਰੋਗਰਾਮ ਹੋਰ।
ਕੋਈ ਗ ਨਹੀਂ, ਦੱਸਣਾ
ਹਾਂ ਹੋਰ ਬੱਚੇ ਠੀਕ- ਠਾਕ ਠੀਕ ਨੇ, ਤੁਹਾਡੀ ਗੁੜੀਆ ਤੇ ਹਜੇ ਛੋਟੀ ਆ ਨਾ।
ਹਾਂਜੀ- ਹਾਂਜੀ ਮੇਰੀ ਗੁੜੀਆ ਪਉਣੇ ਦੋ ਸਾਲ ਦੀ ਹੋ। ਬਹੁਤ ਤੇਜ ਏ ਬਹੁਤ ਤੇਜ ਆ ਮੇਰੀ ਗੁੜੀਆ ਆ ਬਹਿੰਦੀ ਨੀ ਬਿਲਕੁਲ ਕੁਲ ਨੀ ਪੈਂਦੀ ਬਸ ਸਾਰੀ ਦਿਹਾੜੀ ਮੈਨੂੰ ਬਸ ਘੁਮਾਈ ਰੱਖਦੀ ਏ ਪਿੱਛੇ-ਪਿੱਛੇ, ਅੱਗੇ-ਅੱਗੇ ਆਪ ਹੁੰਦੀ ਏ। ਪਿੱਛੇ -ਪਿੱਛੇ ਮੈਨੂੰ ਭਜਾਈ ਰੱਖਦੀਏ।
ਧਿਆਨ ਵੀ ਰੱਖਣਾ ਪੈਂਦੈ ਐ।
ਬਸ ਪੁੱਛੋ ਈ ਨਾ ਕਦੀ ਪੋੜੀਆਂ ਚੜ ਜਾਂਈਦੀ ਜੇ ਕਦੀ ਬਾਹਰ ਘੁੰਮਣ ਚਲੇ ਜਾਏਗੀ ਕਦੀ ਇਹ ਦੇ ਦੋ, ਕਦੀ ਉਹ ਦੇ ਦੋ।
ਹੋ ਦੇਦੋ ਜ਼ਿਆਦਾ ਉੱਧਰ ਬੱਚਿਆਂ ਦਾ ਪੌੜੀਆਂ ਵੱਲ ਜ਼ਿਆਦਾ ਧਿਆਨ ਦੇਣਾ ਪੈਂਨਾ।
ਹਾਂਜੀ-ਹਾਂਜੀ ਜਦੋਂ ਬੱਚਾ ਤੁਰਨ ਵਾਲਾ ਹੋ ਜੇ ਨਾ ਜ਼ਿਆਦਾ ਤੰਗ ਕਰਦਾ।
ਹਾਂਜੀ-ਹਾਂਜੀ ਹੂੰ-ਹੂੰ। ਕੋਈ ਨਹੀਂ ਆਪੇ ਬੱਚੇ ਵੱਡੇ ਹੋਏਗੇ। ਜਦੋਂ ਸਕੂਲ ਜਾਣਾ ਸ਼ੁਰੂ ਹੋ ਜਾਵੇਗਾ। ਬੱਚਾ ਤੇ ਦੋ ਆਪ। ਤੇ ਸਹੀ ਹੋ ਜਾਏਗਾ। ਜਦੋਂ ਸਕੂਲ ਜਾਂਣ ਸ਼ੁਰੂ ਹੁੰਦੇ ਨਾ ਬੱਚੇ ਫੇਰ ਥੋੜਾ ਹੋ ਜਾਂਦੇ ਥੋੜ੍ਹਾ ਮਵਾਂ ਨੂੰ ਵੀ ਥੋੜਾ ਆ ਜਾਂਦਾ ਚੈਨ ਥੋੜ੍ਹੀ ਦੇਰ ਬੱਚੇ ਸਕੂਲ ਗਏ ਦੇ ਨੇ।
ਬਸ ਹੈਗੇ ਨੇ ਹੋਰ ਥੋੜੇ ਦਿਨ ਦਸ ਦਿਨ ਦੀ ਗੱਲ ਰਹਿ ਗਈ ਬਸ।
ਅੱਛਾ ਸ਼ਾਂਤੀ ਮਿਲੇਗੀ ਹਾਂਜੀ ਹਾਂਜੀ ਚਲੋ। ਵਧੀਆ। ਚਲੋ ਵਧੀਆ ਐ ਹੋਰ ਠੀਕ ਠਾਕ ਜੇ ਸਭ? ਅੱਛਾ ਕੰਮ ਕਾਰ ਠੀਕ ਨੇ? ਭਾਜੀ ਦਾ ਕੀ ਕਰਦੇ? ਚਲੋ ਜੀ ਠੀਕ ਜੇ। ਠੀਕ ਐ ਚਲੋ ਤੁਹਾਡੇ ਪੇਕੇ ਤੇ ਵੇਚ ਹੀ ਹੋਣੇ ਨੇ ਵੇਚ ਹੀ ਨੇ ਨਾ ਤੁਹਾਡੇ ਪੇਕੇ?
ਬਸ ਐਹੀ ਦੱਸ। ਪੰਦਰਾਂ ਮਿੰਟ ਦਾ ਰਸਤਾ ਸਾਰਾ ਹੈ ਗਲੀ ਚ ਹੀ ਹੈ ਅੱਗੇ ਜਾ ਕੇ ਹੀ ਐ। ਹਾਂਜੀ ਹਾਂਜੀ। ਤਾਂ ਹੀ ਤੇ ਬੱਚੇ ਫਿਰ ਕਾਹਲੀ ਪੈਂਦੇ ਨੇ, ਕਹਿੰਦੇ ਨੇ ਘੁੰਮਣ ਚਲੋ ਬਾਹਰ, ਐ ਤੇ ਪਿਆ ਰੋਜ਼ ਜਾਂਦੇ ਨੇ, ਇੱਕ ਇੱਕ ਦਿਨ ਛੱਡ ਕੇ ਨਾਨੀ ਘਰ, ਇੱਕ ਦਿਨ ਛੱਡ ਕੇ, ਬਸ ਤਾਂ ਹੀ ਨਾ
ਤੇ ਕਹਿੰਦੇ ਬੱਚੇ ਕੋਲ, ਜਿਹਨ੍ਹਾਂ ਦੇ ਨਾਨੀਆਂ ਹੋਣ, ਉਹ ਕਹਿੰਦੇ ਨੇ ਨਾਨੀ ਘਰ ਤੇ ਜਾਈਦਾ, ਕਿਤੇਰੇ ਹੋਰ ਜਾਈਏ, ਹਾਂ
ਕਿੱਥੇ ਲੈ ਜੋ ਮੰਮੀ ਕਿੱਧੇ ਲੈ ਜੋ ਮੈਂ ਨਾਨੀ ਘਰ ਨੀ ਜਾਂਦਾ ਮੈਂ ਰੁਖ ਤੇ ਆਇਆ ਵਾਂ।
ਚਲੋ, ਕੋਈ ਨਹੀਂ ਹਾਂਜੀ, ਚਲੋ ਵਧੀਆ ਹੈ ਠੀਕ ਓਕੇ, ਹਾਂਜੀ ਚਲੋ ਠੀਕ ਏ। ਫਿਰ, ਹਾਂਜੀ ਸਤਿ ਸ੍ਰੀ ਅਕਾਲ ਜੀ, ਠੀਕ